ਹਾਂਜੀ ਸਤਿ ਸ਼੍ਰੀ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
ਵਧੀਆ ਇਹ ਤੁਸੀਂ ਸੁਣਾਓ?
ਮੈਂ ਠੀਕ ਆਂ।
ਹੋਰ, ਖਾਲੀ ਰੋਟੀ-ਰੁੱਟੀ?
ਹਾਂਜੀ। ਹੁਣੇ ਖਾਦੀ ਰੋਟੀ।
ਅੱਛਾ-ਅੱਛਾ।
ਅੱਜ ਨਾ ਜਲਦੀ ਖਾ ਲੀਸੀ। ਅੱਜ ਅਸੀਂ ਜਲਦੀ ਖਾਲੀ ਸੀ, ਬਸ। ਦਾਲ-ਚਾਵਲ। ਗਰਮੀ ਕਰਕੇ ਨਾ ਬਸ ਦਾਲ-ਚਾਵਲ ਬਣਾਏ ਸੀ, ਕੁਛ ਮੈਂ ਨਾ ਚਲੀ ਗਈ ਸੀ ਬਈ, ਜਿਸ ਤਰ੍ਹਾਂ ਕਿ ਬਈ, ਮਾਰਕੀਟ'ਚ ਸਮਾਨ ਲੈਣ ਚਲੀ ਗਈ ਸੀ। ਦਹੀਂ ਵੀਗ ਚੰਨ ਲਿਆਉਣਾ ਸੀ ਨਾ ਘਰ ਦਾ, ਸਾਰਾ ਮੈਂ ਈ ਲੈਕੇ ਆਂਨੀ ਆਂ ਬਸ, ਇਹਨਾ ਨੂੰ ਟਾਈਮ ਨੀ ਹੁੰਦਾ। ਤੇ ਸਾਰਾ ਰਾਸ਼ਨ ਮੈਨੰ ਲੈਕੇ ਆਣਾ ਪੈਂਦਾ, ਫਿਰ ਮੈਂ ਪਰਚੀ ਬਣਾਈ ਹੋਈ ਸੀ ਫਿਰ ਉਹ ਰਾਸ਼ਨ ਲੈਗ ਗਈ ਆਂ, ਤੇ ਉੱਥੇ ਬੜੀ ਦੇਰ ਲੱਗਣੀ ਸੀ, ਘੰਟਾ ਲੱਗਣਾ ਸੀਗਾ। ਫਿਰ ਅਸੀਂ ਨਾ ਆਪਣੇ ਭਰਾ ਦੇ ਘਰ ਚਲੇ ਗਏ, ਕੋਲ ਹੀ ਹੈਗਾ ਓਧਰ ਭਰਾ ਮੇਰਾ। ਰਹਿੰਦਾ, ਤੇ ਲਾਇਆ ਪ੍ਰੋਗਰਾਮ ਮਨਾਣਾ ਨਾ ਕਰਨੈ ਹੁਣੇ, ਬਸ ਥੋੜੇ ਦਿਨਾਂ ਤੱਕ ਨਾ ਬੀ ਓਨਾ ਘਰ ਪਾਠ ਰੱਖਣਾ, ਸੰਪਟ ਅਖੰਡ ਪਾਠ ਰੱਖਣਾ ਉਹਨਾ ਨੇ, ਅੱਠ ਦਿਨ ਦਾ। ਹੁੰਦਾ ਨਾ, ਖੰਡ ਪਾਠ ਬਈ ਤਿੰਨ ਦਿਨ ਦਾ ਹੁੰਦਾ, ਇੱਕ।
ਹਾਂਜੀ-ਹਾਂਜੀ।
ਦਿਨ ਦਾ ਹੈਗਾ, ਜਿਸ ਤਰ੍ਹਾਂ ਕਿ, ਐਤਵਾਰ ਰੱਖਨੈ, ਸਵੇਰੇ ਅਖੰਡ ਪਾਠ ਸੰਪਟ। ਚਲੋ ਤਾਂ ਸਫਾਈਆਂ-ਸੂਫਈਆਂ ਕਰ ਰਹੇ ਸੀ ਤਾਂ, ਮੈਂ ਚੱਲ ਅਸੀਂ ਪੁੱਛ ਆਂਨੇ ਆ, ਕੋਈ ਸੇਵਾ। ਫਿਰ ਉਹ ਕਹਿ ਰਹੇ ਸੀ, ਵੀ ਕੋਈ ਬੜਾ ਵੱਡਾ ਕਰਕੇ ਮਨਾਣਾ ਅੱਠ ਦਿਨ ਦਾ, ਜਿਸ ਤਰ੍ਹਾਂ ਕਿ ਬਈ ਲੰਗਰ ਬਈ, ਜਿਂਵੇ ਸ਼ਰਧਾ-ਭਾਵਨਾ ਏ।
ਹਾਂਜੀ।
ਦਿਨ ਹੈਗਾ, ਉਹ ਤਾਂ ਨਹੀਂ ਰਹੇ ਹੁਨ। ਪਰ, ਫਿਰ ਮੇਰੇ ਭਰਾ ਦਾ ਬੜਾ ਪਿਆਰ ਸੀ, ਉਹਨਾਂ ਨਾਲ। ਫਿਰ ਉਹ, ਫਿਰ ਹੁਣ ਤਾਂ ਜਨਮਦੀਨ ਹੈਗਾ ਤੇ, ਫਿਰ ਲੰਗਰ ਈ ਬੜੇ-ਬੜੀਆ ਸੰਗਤਾਂ ਜਿਹੜੇ ਪਿਆਰ ਕਰਦੀਆਂ, ਉਹ ਫੋਨ ਕਰ-ਕਰਕੇ ਕਹਿ ਰਹੀਆਂ ਕੋਈ। ਕੋਈ ਸੇਵਾ ਵੀ ਆਪਣੀ ਤਰਫੋਂ ਈ ਕੋਈ, ਛੋਲੇ ਕਿਹ ਰਿਹਾ, ਕੋਈ ਸੌ-ਕਿੱਲੋ, ਕੋਈ ਪੰਜਾਹ ਕਿੱਲੋ। ਕੋਈ ਕਹਿ ਰਿਹਾ, ਕੋਈ ਕੁਛ ਬਈ, ਜਿਵੇਂ ਆਪਣੇ ਆਪ ਈ।
ਕਿਉਂਕਿ ਦੇਖੋ ਹੁਣ, ਮਤਲਬ, ਕਿੰਨੇ ਬੰਦਿਆਂ ਦੇ ਕਿੰਨੇ ਬੰਨਿਆਂ ਦੀ ਸ਼ਰਧਾ ਹੋਏਗੀ ਵੀ, ਅਪਣੇ ਘਰ ਅਖੰਡ ਪਾਠ ਕਰਾਣ ਦੀ। ਹੁਨ ਉਹ, ਕਈ ਵਜ੍ਹਾ ਤੋਂ ਨਹੀ ਕਰਾ ਪਾਂਦੇ, ਬਸ, ਉਹ ਵੀ ਆਹੀ ਸੋਚ ਦੇ ਨੇ ਕਿ ਚੱਲ ਸੇਵਾ ਜਾਰੀ ਏ ਜਿਸ ਤਰੀਕੇ, ਚਲੀ ਜਾਏ।
ਨਈ ਜਦੋਂ ਸੰਤ ਹੈਗੇ ਸੀ ਨਾ, ਤਾਂ ਉਹਨਾਂ ਨਾਲ ਬੜਾ ਪਿਆਰ ਸੀ ਸੰਗਤਾਂ ਦਾ, ਫਿਰ ਤਾਂ ਉਹ ਬਣਛਾਂਦੇ ਸੀ ਬਈ ਜਿਸ ਤਰ੍ਹਾਂ ਕੀ ਪਰਸ਼ਾਦ, ਹੁਣ ਵੀ, ਉਹ ਜੇ ਚਲੇ ਗਏ ਨਾ ਸੰਤ ਉਹ ਕਹਿੰਦੇ ਨੇ ਓ ਸੰਤ ਇੱਥੇ ਹੈਗੇ ਨੇ, ਇੱਥੇ ਈ ਰਹਿੰਦੇ ਨੇ ਉਹ ਬਈ। ਗਏ ਨੀ ਹੈਗੇ, ਕਹਿੰਦੇਨ ਨਾ ਸੰਤ ਬਈ ਮਰਦੇ ਨੀ ਹੈਗੇ, ਵੀ ਜਿਵੇਂ ਉਹ, ਜੀੰਦੇ ਈ ਨੇ ਐਥੇ ਈ ਰਹਿੰਦੇਨ ਬਈ ਜਿਂਵੇ ਫੇਰ ਬੜਾ ਵੱਡਾ ਕਰਕੇ ਮਨਾ ਰਹੇ ਨੇ, ਰ੍ਹਾਗੀ-ਰ੍ਹਗੀ ਬੁਲਾ ਰਹੇ ਨੇ ਬਾਹਰੋਂ। ਤੇ ਫਿਰ ਬਈ ਜਿਵੇਂ ਕਿ, ਬਾਰਾਂ ਤਰੀਕ ਨੂੰ ਪਾਠ ਰੱਖਣਾ, ਅਖੰਡ ਪਾਠ। ਫਿਰ, ਪਾਠੀ ਸਿੰਘ ਬਾਹਰੋਂ ਆਣਗੇ ਜਿਸ ਤਰ੍ਹਾਂ ਕਿ ਬਈ, ਨਾਨ਼ਕਸਰ ਤੋਂ। ਤੇ ਫਿਰ, ਰ੍ਹਾਗੀ ਵੀ ਬੁਲਾ ਰਹੇ ਨੇ, ਬਲਪ੍ਰੀਤ ਸਿੰਘ ਰ੍ਹਾਗੀ ਵੀ ਆਣ ਤੇ ਹੋਰ ਈ, ਪਾ ਰ੍ਹਾਗੀ ਬੁਲਾਰੇਨ, ਤੇ ਅਠਾਰਾਂ ਤਰੀਕ ਰਾਤ ਦਾ ਹੋਏਗਾ, ਸ਼ਨੀਵਾਰ ਦਾ ਹੈਗਾ। ਸ਼ਾਇਦ ਸ਼ਨੀਵਾਰ ਦਾ ਹੋਣੈ, ਮਈ ਪ੍ਰੋਗਰਾਮ।
ਹਾਂ ਉਹ ਜੇ ਵੱਡਾ ਦੀਵਾਨ ਸਜਾਇਆ ਜਾਂਦਾ ਸਮਾਪਤੀ ਹੁੰਦੀ ਏ।
ਹੂੰ ਹਾਂਜੀ।
ਬਸ ਦੇ ਇਹ ਪ੍ਰੋਗਰਾਮ ਹੋਣੇ 'ਚ ਹੋਣੇ ਚਾਈਦੇ ਰਹਿੰਦੇ ਨੇ ਜਿਵੇਂ ਇਤਿਹਾਸ ਪਤਾ ਲੱਗਦਾ ਹੈਗਾ ਅ ਬਚੇ ਬੱਚਿਆਂ ਨੂੰ ਵੀ ਕਿਹੜੇ ਬਾਬਾ ਜੀ ਦਾ ਹੈਗਾ ਐ, ਕਿਹੜੇ ਸੰਤ ਹੈਗੇ ਨੇ, ਕਿਹੜੇ ਬ੍ਰਹਮ ਗਿਆਨੀ ਜੀ ਹੁਣ ਤੁਸੀਂ ਵੇਖੋ ਜਿਵੇਂ ਸਾਡੇ ਗੁਰੂਆਂ ਦੇ ਨਾਮ ਤੇ ਦੇਖੋ ਸਾਨੂੰ ਯਾਦ ਈ ਨੇ। ਪਰ ਜਿਵੇਂ ਜਿੰਨਾ ਜਿਨ੍ਹਾਂ ਨੇ ਹੁਣ ਉੱਨੀ ਸੌ ਚੁਰਾਸੀ ਸ਼ਹੀਦੀਆਂ ਪਾਈਆਂ ਨੇ ਸਾਨੂੰ ਨੀ ਪਤਾ ਕੀ ਨਾਮ ਹੈਗੇ ਨੇ।
ਹੂੰ, ਹੂੰ।
ਤੁਸੀਂ ਆਈ ਵੇਖਲੋ ਮਹਾਰਾਜ਼ਾ ਰਣਜੀਤ ਸਿੰਘ ਜੀ, ਅ ਉਸ ਟਾਈਮ ਕਿੰਨਾ ਰਾਜ ਹੈਗਾ ਸੀ ਉਹਨਾਂ ਦਾ, ਸਾਨੂੰ ਉਹਨਾਂ ਦਾ ਕੋਈ ਇਤੀਹਾਸ ਨਹੀ ਪਤਾ, ਉਹਨਾਂ ਦੇ ਮਾ ਮਾਤਾ ਜੀ ਦਾ ਨਾਮ, ਉਹਨਾਂ ਦੇ ਪਿਤਾ ਜੀ ਦਾ ਨਾਮ ਉਹਨਾਂ ਦਾ ਕਦੋਂ ਜਨਮ ਹੋਇਆ ਸੀ, ਕਿੱਥੇ ਹੋਇਆ ਸੀ।
ਹੂੰ- ਹੂੰ
ਕਈ ਬੱਚਿਆਂ ਨੂੰ ਤਾਂ ਇਹ ਵੀ ਨੀ ਪਤਾ ਕਿ ਉਹਨਾਂ ਦੀ ਇਕ ਅ ਇਕ ਅੱਖ ਖਰਾਬ ਹੈਗੀ ਸੀ ਮਤਲਬ ਹੁਣ ਜਿਵੇਂ ਅਜੂਬਾ ਤੁਸ ਤੁਸੀਂ ਲੈ ਕੇ ਜਾਓ ਅਗਰ ਬੱਚਿਆਂ ਨੂੰ। ਅਨੰਦਪੁਰ ਸਾਹਿਬ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਉੱਥੇ ਤੁਸੀਂ ਵੇਖੋ ਮੂਰਤ ਮੂਰਤੀ ਵੀ ਉਵੇਂ ਬਣਾਈ ਦੀ ਏ ਵੀ ਇੱਕ ਅੱਖ ਖ਼ਰਾਬ ਬਣਾਈ ਦੀ ਏ।
ਹੂੰ -ਹੂੰ
ਤੇ ਮਤਲਬ ਬੜਾ ਈ ਵਧੀਆ ਉਹਨੂੰ ਜਿੰਨਾ ਇਤਿਹਾਸ ਦਸੀਏ ਨਾ ਉਨਾ ਘੱਟ ਹੈਗਾ ਵੇ।
ਹੂੰ -ਹੂੰ, ਹੂੰ, ਹਾਂਜੀ-ਹਾਂਜੀ।
ਬਸ ਵਧੀਆ ਤੋਂ ਵਧੀਆ ਕਿਤਾਬਾਂ ਜਿਵੇਂ ਬੱਚੇ ਲੈਂਦੇ ਨੇ ਉੰਝ ਪੜ੍ਹਨ ਵਾਸਤੇ, ਇਹੀਓ ਇਤਿਹਾਸ ਪੜ੍ਹਨ ਵਸਤੇ ਕਦੇ ਨੀ ਲੈਂਦੇ।
ਹੂੰ -ਹੂੰ, ਹਾਂਜੀ-ਹਾਂਜੀ। ਬਸ ਉਹ ਬੜੀ ਸ਼ਰਧਾ ਭਾਵਨਾ ਜਿਨਾਂ ਦੀ ਜੋ ਸੇਵਾ ਉਹਨਾਂ ਨੇ ਕਰਾਉਣੀ ਕਰਨੀ। ਆਪ ਈ ਹੈਗੇ ਨੇ ਇੱਥੇ ਬਾਬਾ ਜੀ ਵਰਤ ਰਹਿੰਦੇ ਆ ਕੀ ਕਰਾਉਣ ਆਉਦੇ ਹੈਗੇ ਨੇ ਸਾਰਿਆਂ ਕੁਛ।
ਕੋਈ ਬੰਦਾ ਕਿਸੇ ਦੇ ਹੱਥ 'ਚ ਕੁਛ ਨੀ ਕਹਿੰਦਾ ਨਾ ਰਾਵਈ ਭਗਵਾਨ ਦੇ ਹੱਥ 'ਚ ਨੇ। ਪਤਾ ਈ ਨੀ ਹੁਣ ਸਕਦਾ ਪਰ ਉਹ ਆਪ ਈ ਬਾਬਾ ਜੀ ਇੱਥੇ ਹੈਗੇ ਨੇ ਵਰਤ ਰੇਅ ਨੇ ਤੇ ਆਪ ਈ ਕਰਵਾ ਰੇ ਨੇ ਸਭ ਕੁਛ।
ਜੀ ਸੰਗਤਾਂ ਉੱੜ ਰਿਹਾ ਨੇ ਭਰਾ ਮੇਰਾ ਤੇ ਫੇਰ ਕਈ ਨਿੰਦਕ ਈ ਹੁੰਦੇ ਨੇ ਤੁਹਾਨੂੰ ਪਤਾ ਵਿੱਚ, ਨਈ ਵੇਖ ਸਿਖਾਂਉਦੇ ਵੀ ਕਿਉਂ ਕਰਦੇ ਨੇ ਵੀ ਇਹ ਆਪਣੇ ਘਰ ਕਿਉਂ ਮਨਾਂਉਦੇ ਨੇ, ਫਿਰ ਸ਼ੁਰੂ ਤੋਂ ਈ ਪਹਿਲੇ ਮੇਰੇ ਭਰਾ ਜੀ ਮਨਾਉਂਦੇ ਸੀ। ਛੋਟਾ ਕਰਦੇ ਸੀ ਪਹਿਲਾਂ ਇੰਨਾ ਮਕਾਨ ਵੀ ਛੋਟਾ ਸੀ ਤੇ ਸ਼ੁਰੂ ਤੋਂ ਮਨਾਂਉਦੇ ਸੀ ਉਹ। ਮੀ ਸੁਣਾ ਫੇਰ ਉਹ ਮ ਜ ਆਪੀ ਬਾਬਾ ਜੀ ਹੈਗੇ ਨੇ ਕਰਨ ਅਲੇ ਵੀ ਥੋੜਾ-ਥੋੜਾ ਕਰਦੇ ਹੁਣ ਹੋਰ ਵੱਧ ਕੇ ਫਿਰ ਹੋਰ ਵੱਧ ਕੇ ਇਸ ਵਾਰੀ ਹੋਰ ਜ਼ਿਆਦਾ ਵੱਧ ਕੇ ਕਰਨਾ ਉਹਨਾਂ ਨੇ। ਤੇ ਫੇਰ ਐਹ ਬਾਬਾ ਜੀ ਹੈਗੇ ਨੇ ਫਿਰ ਮੈਨੂੰ ਹਰ ਵਾਰੀ ਵੀ ਮਨਾਣਾ ਲੱਗੇਗਾ। ਅ ਬਸ ਬਾਬਾ ਜੀ ਨੂੰ ਪਤਾ ਕਰਨ ਕਰਨ ਵਾਲੇ ਹੀ ਹੈਗੇ ਨੇ।
ਦੇਖੋ ਤੁਸੀਂ ਕੋਈ ਵੀ ਕੰਮ ਕਰਲੋ ਨਿੰਦਕ ਤੇ ਪਹਿਲੇ ਹੋਣਗੇ। ਉਹਨੇ ਐਵੀ ਨਾ ਇੱਕ ਜਿਵੇਂ ਮਤਲਬ ਅਸੀਂ ਜਿਵੇਂ ਵੀਡੀਓ ਵੇਖਣੇ ਆ ਯੂਟਿਊਬ ਤੇ ਤੇ ਐਵੀ ਇੱਕ ਜਨਾਨੀ ਦੀ ਵੀਡੀਓ ਆਂਉਦੀ ਦੀ ਉਵੀ ਕਹਿੰਦੀ ਵੀ ਜਿਵੇਂ, ਬਈ ਤੁਸੀਂ ਆਪਣੇ ਚੋਂ ਬ ਖੂਬੀਆਂ ਢੂੰਡੋ। ਬਈ ਕਮੀਆ ਢੂੰਡਣ ਵਾਸਤੇ ਲੋਕ ਹੈਗੇ ਨੇ ਨਾ ਤੁਸੀਂ ਆਪਣੇ ਆਪ ਨੂੰ ਵਧਾਣਾ ਏ ਤੇ ਅੱਗੇ ਵਧਾਓ, ਪਿੱਛੇ ਖਿੱਚਣ ਵਾਸਤੇ ਲੋਕ ਹੈਗੇ ਨੇ ਨਾ। ਮਤਲਬ ਤ ਤੁਸੀਂ ਆਪ ਐਵੇਂ ਰਹੋ ਕਿ ਹਾਂ ਨਈ ਅਸੀਂ ਐਹ ਕਰਨਾ ਇਹ ਚੀਜ਼ ਸਾਨੂੰ ਸਹੀ ਲੱਗਦੀ ਵੀ ਸਾਨੂੰ ਦੁਨੀਆਂ ਦੀ ਕੋਈ ਪਰਵਾਹ ਨੀ, ਕੋਈ ਕੀ ਸੋਚਦਾ ਐ।
ਹਾਂ-ਹਾਂ ਸਹੀ ਗੱਲ ਪਰ ਪਹਿਲੇ ਥੋੜਾ ਗੁੱਸਾ ਵੀ ਆਂਉਦਾ ਅ। ਬਈ ਫੇਰ ਮੈਂ ਕਹਿੰਦੀ ਚਲੋ ਕੋਈ ਨੀ ਬਾਬਾ ਜੀ ਆਪ ਨਿੰਦਿਆ ਕਰਵਾ ਰਹੇ ਨੇ। ਕੋਈ ਨੀ ਜਿਹੜੇ ਕੁੱਤੇ ਨੇ ਕੁੱਤੇ ਭੋਂਕਦੇ ਨੇ ਆਪੇ ਭੋਂਕ ਭੂਂਕ ਕੇ ਚੁਪ ਕਰ ਜਾਂਦੇ ਨੇ। ਕਿਸ ਤਰ੍ਹਾਂ ਵੀ ਆਪੀ ਕਿਸੀ ਤਰ੍ਹਾਂ ਚਲੋ ਨਾਮ ਤਾਂ ਲੈ ਰਹੇ ਨਾ ਉਹਨਾਂ ਦਾ। ਚਾਹੇ ਨਿੰਦਾ ਕਰਨੀ ਹੋਵੇ ਕਰ ਰਹੇ ਨੇ ਚਲੋ ਕਿਸੇ ਬਹਾਨੇ ਉਹਨਾਂ ਦਾ ਨਾਮ ਲੈ ਰਹੇ ਨੇ। ਹੁਣ ਅਸੀ ਨਿੰਦਿਆ ਹੋ ਰਹੀਏ ਚਲੋ ਵਧੀਆ ਸਗੋਂ ਬਾਬਾ ਜੀ ਆਪ ਈ ਕਰਵਾ ਰਹੇ ਨੇ ਉਹਨਾਂ ਦੇ। ਦੁੱਖ ਕੱਟਣਗੇ ਬਾਬਾ ਜੀ, ਹੋਰ ਕੀ।
ਹੁਣ ਜਿਵੇਂ ਅਸੀਂ ਜਿਵੇਂ ਪੜ੍ਹਦੇ ਆ ਹਿੰਦੀ ਪੜ੍ਹਨੇ ਆ ਨਾ ਜਿਵੇਂ ਪੜ੍ਹਦੇ ਸੀ ਪਹਿਲੇ ਅਸੀ ਜਿਵੇਂ ਛੋਟੇ ਹੁੰਦੇ ਆ ਮੈਡਮ ਸਾਨੂੰ ਪਾਠ ਪੜ੍ਹਾਂਦੀ ਸੀ ਹਿੰਦੀ ਦੇ ਔਰ ਜਿਵੇਂ ਕਬੀਰ ਦਾਸ ਜੀ ਦੇ ਦੋਹੇ ਹੁੰਦੇ ਸੀ, ਤੇ ਉਹਦੇ ਜਿਵੀ ਲਈਨ ਆਂਦੀ ਸੀ ਕੇ ਨਿੰਦਕ ਨੇੜਾ ਰਾਖੀਏ ਆ ਗਨ ਕੁੱਟੀ ਬਹਾਵ ਪਤਾ ਨੀ ਕਿਵੇਂ ਲਈਨ ਹੁੰਦੀ ਏ, ਬਈ ਉਹ ਕਹਿੰਦੇ ਨੇ ਕਬੀਰ ਦਾ ਜੀ ਜਿੰਨਾ ਤੁਸੀਂ ਨਿੰਦਕ ਨੂੰ ਨੇੜਾ ਰੱਖੋਗੇ ਨਾ ਆਪਣੇ ਓਨੇ ਵਧੀਆ ਗੱਲ ਹੈਗੀ ਐ।
ਅੱਛਾ-ਅੱਛਾ ਹਾਂ
ਹੁਣ ਤੁਹਾਨੂੰ ਕੀ ਪਤਾ ਕਿ ਤੁਸੀਂ ਕੀ ਕਰਦੇ ਵੇ ਓ ਤੇ ਨਾ ਆਲੇ ਕਰ 'ਚ ਕੀ ਪਤਾ ਤੁਹਾਡੀ ਨਿੰਦਿਆ ਹੁੰਦੀ ਪੀ ਏ।
ਹਾਂ-ਹਾਂ ਸਹੀ ਕਿਹਾ ਤੁਸੀਂ ਸਈ ਕਿਹਾ, ਹਾਂ। ਏ ਨਾ ਦੁਨੀਆਂ ਨੂੰ ਤੇ ਹੋਰ ਕੁਛ ਬਸ ਦੁਨੀਆਂ ਨੂੰ ਰੱਬ ਅਈਓ ਕੰਮ ਲਾਈ ਰੱਖੇ। ਹੋਰ
ਵਧੀਐ ਉਹੀ ਕਹਿੰਦੇ ਨੇ ਨਾ ਹਮੇਸ਼ਾ ਸਾਬ ਦਾ ਭਲਾ ਮੰਗੋ ਭਾਵੇਂ ਬੁਰਾ ਕਰਦਾ ਐ ਤਾਂ ਵੀ ਭਲਾ ਮੰਗੋ। ਕਿਉਕਿ ਉਹਨੇ ਕਰਮ ਦਾ ਫਲ ਤਾਂ ਦੇ ਈ ਦੇਣਾ।
ਹਾਂ-ਹਾਂ ਉਹ ਤਾਂ ਹੈ ਸਈ ਗੱਲ ਏ। ਹੂੰ, ਹੋਰ ਕੀ ਕਰ ਰੇ ਸੀ? ਤੁਸੀ ਵੀ
ਹਾਂਜੀ।
ਪ੍ਰੋਗਰਾਮ ਬਨਾਣਾ ਨਾ ਤੁਸੀਂ ਵੀ ਆਂਣਾ ਜ਼ਰੂਰ ਪ੍ਰੋਗਰਾਮ ਤੇ ਸਾਰੇ ਪਰਿਵਾਰ ਸਮੇਤ।
ਹਾਂਜੀ ਬਸ ਹੁਕਮ ਦੀ ਗੱਲ ਹੈਗੀ ਏ ਦੇਖੋ ਹੁਕਮ ਹੋਏਗਾ ਪਹੁੰਚ ਜਾਂਗੇ।
ਉਹ ਤਾਂ ਹੈ ਨਈ ਫੇਰ ਵੀ ਥੋੜ੍ਹੀ ਅਸੀਂ ਕੋਸ਼ਿਸ਼ ਕਰਾਂਗੇ ਤਾਂ ਈ ਜਾ ਪਾਵਾਂਗੇ ਨਾ। ਏ ਟੇਂਸ਼ਨ ਹੈਗੀ ਵੀ ਕਿਸ ਤਰ੍ਹਾਂ ਜਾਵਾਂਗੇ ਦੂਰ ਹੈਗਾ ਕਾਰ ਵਿਚ ਆਣਾ-ਜਾਣਾ ਮੁਸ਼ਕਿਲ ਐ। ਉਹਨਾਂ ਨੇ ਸੇਵਾ ਲਗਾ ਦਿੱਤੀ ਨਾ ਮੇਰੀ ਵੀ ਤੁਸੀਂ ਸਵੇਰੇ ਆ ਜਾਣਾ ਰੋਜ਼। ਨਹੀਂ ਤਾਂ ਐਥੇ ਰਵੋ ਤੁਸੀਂ ਆ ਕੇ ਮੈਂ ਅਸੀਂ ਨੀ ਰੈ ਸਕਦੇ ਬੱਚਿਆਂ ਨੇ ਸਕੂਲ ਜਾਣਾ ਹਣ, ਬੜਾ ਮੁਸ਼ਕਿਲ ਵੇਖੋ ਹੁਣ, ਬਾਬਾ ਜੀ ਨੂੰ ਜਿਵੇੰ ਮਨਜੂਰ ਹੋਇਆ!
ਦੋ-ਤਿੰਨ ਦਿਨ ਛੁੱਟੀਆਂ ਹੋ ਜਾਣਗੀਆਂ ਤੇ ਕੋਈ ਗੱਲ ਨੀ ਹੈਗੀ ਵੈਸੇ
ਬਸ ਵੇਖੋ ਬੱਚੇ ਛੁੱਟੀ ਲੈਣਗੇ ਤਾਂ ਹੀ ਨਾ, ਹੁਣ ਛੁੱਟੀਆਂ ਖ਼ਤਮ ਹੋਈਆਂ ਨਾ!
ਐਪਲੀਕੇਸ਼ਨ ਲਯੀ ਦੇ ਦੋ ਸਕੂਲ ਚ! ਮੈਡਮ ਵੈਸੇ ਕੁਛ ਨੀ ਕਹਿੰਦੀ
ਮ
ਭਈ ਦੱਸ ਦੋ ਘਰ ਫੰਕਸ਼ਨ ਹੈਗਾ, ਤੇ ਮਤਲਬ ਜਿਵੇਂ ਕ ਥੋੜ੍ਹੀ ਜਿਹੀ ਕਾਪੀਆਂ ਲੈ ਜਾਓ ਨਾਲ ਉੱਥੇ ਤੇ ਜਿਵੇਂ ਹੁਣ ਛੁੱਟੀ ਮਾਰੀਏ ਤੇ ਕੰਮ ਜਿਵੇਂ ਸਹੇਲੀਆਂ ਕੰਮ ਕੁਮ ਭੇਜਦੇ, ਤੇ ਕੰਮ ਵੀ ਕਰਦੀ ਰਹੇ ਨਾਲ-ਨਾਲ ਤੇ ਫੇਰ ਐਵੇਂ ਰਹੇਗਾ ਵੀ ਨੀ ਕੰਮ, ਕੰਮ ਵੀ ਪੂਰਾ ਹੋ ਜਾਏਗਾ, ਤੇ ਤੁਹਾਨੂੰ ਖੇਚਲ ਵੀ ਨੀ ਹੋਏਗੀ ਜਿਆਦਾ!
ਬਸ ਉੱਦੋ ਬੜਾ ਆਇਆ ਗਿਆ ਹੋਣਾ, ਫੇਰ ਜਗਾ ਨੀ ਹੋਣੀ, ਬੈਗ ਕਿੱਥੇ ਬੜੇਗੀ ਫੇਰ
ਹਰ ਵਾਰੀ ਮਤਲਬ, ਇੱਕੋ ਜਿਹਾ ਮਾਹੌਲ ਨਾ ਮਿਲਦਾ! ਥੋੜਾ ਐਡਜਸਟ ਕਰਨਾ ਪੈਂਦਾ ਹਰ ਜਗ੍ਹਾ
ਹੂੰ ਹੂੰ ਹੂੰ, ਹਾਂਜੀ, ਬਸ ਵੇਖੋ ਫੇਰ ਹੁਣ ਕੀ ਕਰਨੇ ਆ! ਛੁੱਟੀਆਂ ਲਾਂਗੇ, ਜਾਂ ਕੁਛ ਤਾਂ ਕਰਾਂਗੇ, ਵੈਸੇ ਤਾਂ
ਹਾਂਜੀ! ਬਸ ਹੁਕਮ ਦੀ ਗੱਲ ਏ ਸਾਰੀ
ਹਮ! ਹਾਂ, ਹਾਂ ਉਹ ਤੇ ਹੋਰ ਬਈ ਬੜਾ ਵਧੀਆ ਮਨਾਉਂਦੇ ਫਿਰੋ ਵਾਰੀ ਮਨਾਇਆ ਸੀ ਨਾ ਬੜਾ ਹੀ ਆਨੰਦ ਆਇਆ ਸੀ ਹੋਰ ਠੀਕ ਹੈ। ਬਾਰੋ ਆਉਂਦੇ ਨੇ ਉਹ, ਫਿਰ ਕੀਰਤਨ ਵੀ ਕਰ ਲੈਂਦੇ ਨੇ, ਉਹਨਾਂ ਨੇ ਇਤਨਾ ਵਾਦੀਆਂ ਕੀਰਤਨ ਕੀਤਾ ਨਾ ਬੜਾ ਹੀ ਜ਼ਿਆਦਾ ਵਧੀਆ ਕੀਰਤਨ ਕੀਤਾ, ਉਹ ਜਦੋਂ ਇੱਥੋਂ ਗਏ ਸੀ ਨਾ, ਤੇ ਉਹ ਬਾਰ-ਬਾਰ ਫੋਨ ਕਰਕੇ ਕਹਿੰਦੇ, ਸਾਨੂੰ ਬੜਾ ਆਨੰਦ ਆਇਆ, ਸਾਨੂੰ ਬੜਾ ਪਿਆਰ ਦਿੱਤਾ ਵੀ
ਮੈਂ ਵੀਡੀਓ ਵੇਖੀ ਸੀ, ਉਹਨਾਂ ਦੀ ਮਤਲਬ, ਜਿਵੇਂ ਤੁਸੀਂ ਵੀਡੀਓ ਪਾਈ ਸੀ, ਨਾ ਸਟੇਟਸ ਤੇ ਤੇ, ਮੈਂ ਮਤਲਬ ਪੁੱਛਣਾ ਸੀ ਤੁਹਾਨੂੰ, ਸੱਚ, ਕੇ ਉਹਨਾਂ ਨੇ ਨੀ ਆਉਣਾ, ਜਿਹੜੇ ਆਏ ਸੀ, ਪਿਛਲੀ ਵਾਰੀ
ਨਹੀਂ ਨਹੀਂ, ਉਹ ਵੀ ਆਉਣਗੇ ਉਹ ਤਾਂ ਪਹਿਲੇ, ਉਹਨਾਂ ਪਿੱਛੇ ਬਸ, ੳ ਮੇਰੇ ਭਰਾ ਘਰ, ਪ੍ਰੋਗਰਾਮ ਹੋ ਜਾਏਗਾ ਫੇਰ ਉੱਨੀ ਤਰੀਕ, ਦੂਸਰੇ ਭਰਾ ਦੇ ਘਰ, ਉਹ ਕੀਰਤਨ ਕਰਨਗੇ ਜਾ ਕੇ, ਫਿਰ ਉੱਧਰ ਵੀ ਨੀ, ਜਿਸ ਤਰਾ
ਉਹ ਜਿਵੇਂ ਇਸ਼ਤਿਹਾਰ ਹੈਗਾ ਸੀ, ਨਾ ਉਹਦੇ ਚ ਫੋਟੋ ਨੀ ਲੱਗੀ ਦੀ ਨਾ ਉਹਨਾ ਦੀ, ਮੈਂ ਕਿਹਾ ਪੁੱਛ ਪੁਛਾ ਗੀ ਬਈ ਤੁਹਾਨੂੰ ਵੀ, ਆਣਾ ਨੀ ਉਹਨਾਂ ਨੇ?
ਉਹਦੇ ਚ ਫੋਟੋ ਨੀ ਉਹਨਾਂ ਛਾਪੀ, ਜਿਹੜਾ ਵੱਡਾ ਹੈਗਾ ਨਾ ਅਠਾਰਾਂ ਤਰੀਕ ਦਾ ਪ੍ਰੋਗਰਾਮ, ਉਹਦੇ ਵੱਡੇ ਇਸ਼ਤਿਆਰ ਜਿਹੜਾ ਲੱਗਾ, ਉਦਰ ਸਾਡੇ ਦੁਕਾਨ ਦੇ ਉੱਪਰ ਲੱਗਾ, ਉਹਦੇ ਵਿੱਚ ਉਹਨਾਂ ਨੇ ਫੋਟੋ ਦਿੱਤੀ ਤੇ, ਉਹਨਾਂ ਨੇ ਨਾ
ਉਹਦੇ ਵਿੱਚ ਬਈ, ਹੋਰ ਆਗੇ ਦੀ ਫੋਟੋ ਪਾਠੀਆਂ, ਦੀ ਫੋਟੋ ਦਿੱਤੀ, ਜਿਹੜੇ ਕੀਰਤਨ ਕਰਦੇ ਨੇ ਬੜੇ ਹੀ ਉਦੇ ਤੇ, ਉਹਨਾਂ ਨੇ ਬੜਾ ਹੀ, ਆਨੰਦ, ਆਇਆ ਸੀ
ਬਸ ਨਾਨਕਸਰ ਵਾਲੇ, ਤੇ ਵੈਸੇ ਹੀ ਧਾਰਨਾ ਪੜ੍ਹਦੇ ਨੇ ਨਾ, ਬੜਾ ਆਨੰਦ ਆਉਂਦਾ ਏ
ਜਦੋ ਏਥੋਂ ਗਏ ਸੀ ਨਾ ਬਸ ਓ ਵਿਚਾਰੇ ਬਸ ਕਹਿੰਦੇ ਨਾ ਚੰਗੇ ਹਨ, ਵੱ ਤੇ ਜਿਹੜਾ ਨਾਮ ਨਾਲ ਜੁੜਦਾ ਓਹਨਾਂ ਨੂੰ ਦੁੱਖ ਬਾਬਾ ਜੀ ਕਹਿੰਦੇ ਏ ਤਾਂ ਕਰਮਾਂ ਦੀ ਗੱਲ ਐ ਚਲੋ ਫਿਰ ਤੂੰ ਠੀਕ ਐਂ।
ਹਾਂਜੀ।